ਹੈਲੋ,
ਹਾਂਜੀ ਸਸ ਰੀ ਕਾਲ ਜੀ, ਹੋਰ ਘਰ ਪਰਿਵਾਰ ਸਭ ਵਧੀਆ ਜੀ।
ਹਾਂਜੀ -ਹਾਂਜੀ, ਸਭ ਵਧੀਆ। ਤੁਸੀਂ ਸੁਣਾਓ
ਅੱਛਾ ਹੋਰ ਸੁਣਾਓ ਜੀ, ਸਭ ਵਧੀਆ ਤੁਹਾਡੇ ਘਰ ਪਰਿਵਾਰ ਮੰਮੀ ਜੀ, ਡੈਡੀ ਜੀ।
ਹਾਂਜੀ ਸਭ ਵਧੀਆ, ਤੁਸੀਂ ਦੱਸੋ ਘਰ ਪਰਿਵਾਰ ਠੀਕ ਐ। ਹਾਂਜੀ, ਪੁੱਛਿਓ ਮੇਰੇ ਪਿੱਛੇ ਦੀ ਗੱਲ ਪੁੱਛਣੀ ਆ।
ਠੀਕ ਹੈ ਜੀ, ਤੇ ਫੇਰ ਚਿਪਸ ਕੁਰਕੁਰੇ ਬੜਾ ਖਾਂਦੇ ਨੇ। ਤੇ ਫੇਰ ਇਹਨਾਂ ਦਾ ਹੁਣ ਕਿਵੇਂ ਅਸੀਂ ਸੁਲਝਾਈਏ ਮਤਲਬ
ਅੱਛਾ ਕੁੁਰਕਰੇ ਤੇ ਬੱਚੇ ਦੇ ਨੋਰਮਲ ਨੇ, ਇਹ ਸਭ ਖਾਂਦੇ ਹੀ ਨੇ।
ਜੀ -ਜੀ ਸਹੀ ਕਹਿੰਦੇ ਬੜਾ -ਬੜਾ ਖਾਂਦੇ ਨੇ, ਠੀਕ ਹੈ ਜੀ ਔਰ ਮੇਰੇ ਭਰਾ ਦਾ ਮੁੰਡਾ ਹੈਗਾ ਠੀਕ ਹੈ ਜੀ, ਮੇਰੀ ਭੈਣ ਦਾ ਮੁੰਡਾ ਹੈਗਾ ਠੀਕ ਹੈ ਜੀ, ਹਰ ਟਾਈਮ ਚਿਪਸ ਕੁਰਕਰੇ, ਕਦੀ ਮੈਂ ਇਹਨਾਂ ਨੂੰ ਨਹੀਂ ਦੇਖਿਆ ਪਨੀਰ ਖਾਂਦੇ ਹੋਏ, ਠੀਕ ਹੈ ਜੀ ਦਾ ਵੀਰ ਨੂੰ ਮਿਲਦੇ ਨੇ, ਇੱਕੋ ਦਮ ਅ ਜੂਸ ਗੰਦੇ -ਗੰਦੇ ਜੂਸ ਪੀ ਕੇ ਆਂਦੇ ਨੇ। ਤੇ ਫੇਰ ਹੁਣ ਮਤਲਬ ਕੀ ਇਹ ਇਵੇਂ ਚੱਲਦਾ ਰਹੇਗਾ, ਜਾਂ ਫੇਰ
ਜੀ -ਜੀ- ਜੀ ਤੇ ਮੈਂ ਇਵੇਂ ਚੱਲਦਾ ਰਿਹਾ
ਨਹੀਂ- ਨਹੀਂ ਤੁਹਾਡੀ ਗੱਲ ਤਾਂ ਅਸੀ ਬਿਲਕੁਲ ਸਹੀ ਐ, ਬੱਚੇ ਤਾਂ ਹੈ ਨਹੀਂ ਸਾਰੇ ਖਾਂਦੇ -ਪੀਂਦੇ ਨੇ। ਕੁੁਰਕੁਰੇ ਖਾ ਲਓ, ਭੱਠੀਆਂ ਖਾ ਲਓ, ਟੋਪੀਆਂ ਖਾ ਲਓ, ਸਭ ਖਾਂਦੇ ਨੇ ਅਸੀਂ ਬੱਚਿਆਂ ਨੂੰ ਵੈਸੇ ਬੱਚੇ ਨਾ ਬਜ਼ਾਰੋਂ ਖਾ ਕੇ ਆ ਜਾਂਦੇ, ਨੇ ਘਰ ਆ ਕੇ ਕਹਿਣਗੇ ਅਸੀਂ ਤਾਂ ਖਾ ਕੇ ਨਹੀਂ ਆਏ। ਸਭ ਬੱਚੇ ਇੰਝ ਨੇ ਤੁਹਾਡੇ ਬੱਚੇ ਨੀ, ਸਾਡੇ ਬੱਚੇ ਵੀ ਇੰਝ ਨੇ।
ਜੀ -ਜੀ ਸਹੀ ਕਹਿੰਦੇ ਨੇ। ਵਧੀਆ ਜੀ ਵਧੀਆ, ਹੋਰ ਮੈਂ ਸੋਚ ਰਿਹਾ ਸੀ ਕਿ ਬੜੀ ਗਰਮੀ ਹੈਗੀ ਏ। ਤੇ ਫਿਰ ਆਪਣੇ ਕਮਰੇ ਚ ਨਾ ਏ ਸੀ ਲਗਵਾਲਾ। ਤੇ ਫੇਰ ਦੇਖੋ ਔਹ ਵੇਖੋ, ਰੱਬ ਨੇ ਇਤਨਾ ਵਧੀਆ ਮਤਲਬ ਕਮਰਾ ਦਿੱਤਾ। ਬੜਾ ਵੱਡਾ ਕਮਰਾ ਹੈਗਾ, ਏਸੀ ਲੱਗ ਸਕਦਾ ਹੈ ਠੀਕ ਹੈ ਜੀ। ਪਰ ਹੁਣ ਤੁਸੀਂ ਦੱਸੋ ਏਸੀ ਲਗਾਣਾ ਸਹੀ ਹੈਗਾ, ਜਾਂ ਫਿਰ ਕੂਲਰ ਲਗਾਣਾ, ਦੇਖਿਓ ਹੁਣ ਪੈਸੇ ਵੀ ਦੇਖਣੇ ਪੈਂਦੇ ਨੇ ਕੂਲਰ ਸਸ
ਨਹੀਂ- ਨਹੀਂ ਵੈਸੇ ਤਾਂ ਮੇਰਾ ਮੰਨਣਾ ਹੈ, ਕਿ ਜੇ ਮੇਰੇ ਘਰ ਲੱਗੇ ਦੇ ਨੇ, ਸਾਰੇ ਏਸੀ ਲੱਗੇ ਦੇ ਨੇ
ਹਾਂਜੀ।
ਤੇ ਮੇਰੇ ਹਸਬੇਡ ਨੇ ਇੱਕ ਗਾਂਵਾਂ ਰੱਖੀ ਹੋਈਆ ਨੇ ਉੱਧਰ ਹੀ ਕੂਲਰ ਲੱਗਿਆ ਹੋਈਆਂ ਹਾ ਬੱਸ
ਅੱਛਾ ਜੀ।
ਸਾਡੇ ਘਰ ਏਸੀ ਹੋਏ ਦੇ ਸਾਰੇ ਕਮਰਿਆਂ ਚ ਲੱਗੇ ਦੇ ਨੇ, ਜਿਸ ਕਰਕੇ ਸਾਨੂੰ ਤੇ ਜ਼ਿਆਦਾਤਰ ਬੈਨੀਫਿਟ ਏਸੀ ਦਾ ਲੱਗਦਾ ਐ। ਏਸੀ ਬਹੁਤ ਜ਼ਿਆਦਾ ਅੱਛੇ ਨੇ ਕਿਉਂਕਿ ਦੇਖੋ ਨਾ ਸਾਡੇ ਘਰੇ ਸੀ ਲੱਗੇ ਦੇ ਨਾ, ਅਸੀਂ ਸਵੇਰੇ ਉਠਨੇ ਆ ਨਾ ਸਹੀ ਲੱਤਾਂ ਬੜੀਆਂ ਪੀੜ ਹੁੰਦੀਆਂ ਮੇਰੀਆਂ, ਮੇਰੇ ਜਦੋਂ ਹ ਹੇਸਬੇਡ ਆਪਣੇ ਨਾ ਉਹ ਏਸੀ ਬੰਦ ਹੀ ਨੀ ਕਰਨ ਦਿੰਦੇ। ਉਹ ਸਾਰੀ ਰਾਤ ਚਲਾਉਦੇ ਨੇ ਏਸੀਂ। ਬੱਚੇ ਵੀ ਹਾਂ ਉਹ ਸੁੱਤੇ ਰਹਿੰਦੇ ਨੇ ਅਸੀਂ ਤਾਂ ਇਝ, ਮੈਂ ਤਾਂ ਇਝ ਕਰਨੀ ਆ ਨਾ ਜਿਵੇਂ ਸੋ ਜਾਂਦੇ ਨਾ ਜਿਵੇਂ ਏਸੀ ਥੋੜ੍ਹਾ ਉੱਪਰ, ਏਸੀ ਦੇ ਪਰ ਹੁੰਦੇ ਨਾ ਉਹ ਉੱਪਰ ਕਰ ਦਿੰਦੀ ਆ।
ਅੱਛਾ, ਸਮਝ ਗਿਆ।
ਫੇਰ ਸਾਰਾ ਮਤਲਬ ਏਸੀ ਹਵਾ ਮਤਲਬ ਉੱਪਰ ਹੀ ਛੱਤ ਤੇ ਜਾਂਦਾ ਰਹਿੰਦਾ, ਥੱਲੇ ਹਵਾ ਆਉਂਦੀ ਰਹਿੰਦੀ ਏ। ਫਿਰ ਸੋ ਜਾਂਣ ਅਸੀ, ਉਹ ਸੋ ਜਾਂਣਦੇ ਨੇ ਜਾਣ ਕੇ ਮੈਂ ਮੈਂ ਤਾਂ ਪੱਚੀ-ਛੱਬੀ ਤੇ ਕਰ ਦੇਣੀ ਏਸੀਂ
ਅੱਛਾ।
ਗਰਮੀ ਲੱਗਦੀ ਮੇਰੇ ਹਸਬੈਂਡ ਨੂੰ ਨਾ
ਜੀ।
ਹੋਰ ਸੁਣਾਈ ਏ?
ਵਧੀਆ ਜੀ ਵਧੀਆ, ਹੋਰ-ਹੋਰ ਦੱਸੋ ਜੀ ਹੋਰ ਅਹ ਮਤਲਬ ਨਵਾ ਕਿ ਤੁਸੀਂ ਪਲਾਂਟਸ ਵਗੈਰਾ ਲਗਾਦੇ ਹੋ ਆਪਣੇ ਘਰੇ, ਬੱਚਿਆਂ ਨੂੰ ਸਿਖਾਦੇ ਹੋ ਕਿ ਪਲਾਂਟਸ ਪੇੜ ਪੌਦੇ ਲਗਾਣੇ ਚਾ ਚਾਹੀਦੇ ਨੇ
ਜੀ ਹਾਂਜੀ, ਮੇਰੇ ਘਰ ਲੱਗੇ ਦੇ ਨੇ ਪੇੜ ਪੌਦੇ। ਮੇਰੀ ਐਚਰੀ ਹੈ ਮੇਰੀ ਜਿਹੜੀ ਮੇਰੀ ਜੋ ਸਸੂ ਮਾਂ ਏ ਨਾ, ਮੰਮੀ ਉਹਨਾਂ ਨੂੰ ਬੜੇ ਪਸੰਦ ਨੇ ਪੇੜ ਪੌਦੇ, ਅਸੀਂ ਆਪਣੇ ਘਰ ਮਾਲੀ ਵੀ ਲਾਇਆ। ਮੈਂ, ਉਹ ਸੰਡੇ-ਸੰਡੇ ਆਦਾ। ਪੇੜ ਪੌਧਿਆਂ ਉੱਤੇ ਸਫਾਈ ਸਫੂਾਈ ਕਰ ਜਾਂਦਾ। ਘਾਸ-ਘੂਸ ਮਤਲਬ ਥੋੜੀ ਖਾਦ-ਖੂਦ ਪਾ ਕੇ ਚਲਾ ਜਾਂਦਾ ਵੇ।
ਅੱਛਾ, ਵਧੀਆ ਗੱਲ ਐ, ਬਹੁਤ ਵਧੀਆ ਗੱਲ ਐ।
ਖਾਦ ਖੂਦ ਪਾ ਕੇ ਚਲੇ ਜਾਂਦੇ ਨੇ ਤੇ ਫੇਰ ਫ ਪਾਣੀ-ਪੂਣੀ ਪਾ ਦਿੰਦੇ ਪਾ ਦਿੰਦੇ ਨੇ ਥੋੜ੍ਹੇ ਬਹੁਤ ਪੇੜ ਥੋੜ੍ਹੇ ਬਹੁਤ ਪੌਦੇ ਵੀ ਨਵੇਂ-ਨਵੇਂ ਲੈ ਕੇ ਆਦੇ, ਉਹ ਵੀ ਗਮਲੇ ਚ ਲਾ ਕੇ ਚਲੇ ਜਾਂਦੇ ਨੇ ਸਾਡੇ ਘਰ ਤੇ ਲੱਗੇ ਜਾਂਨੇ, ਮੇਰੀ ਸਾਡੀ ਛਾਤੀ ਪੱਤੇ ਵੀ ਮੇਰੀ ਸੱਸ ਗਮਲੇ ਦੇ ਵਿੱਚ ਪਾਏ ਲਾ ਕੇ ਰੱਖੇ ਦੇ ਨੇ
ਅੱਛਾ ਜੀ।
ਹੁਣ ਅਸੀਂ ਸਾ ਕਿੰਨੇ ਹੁਣ ਪਿਛਲੇ ਮਹੀਨੇ ਅਸੀਂ ਹਜ਼ੂਰ ਸਾਹਿਬ ਗਏ ਸੀ।
ਅੱਛਾ।
ਉੱਦਰ ਗੁਰੂ ਗੋਬਿੰਦ ਸਿੰਘ ਜੀ ਦਾ ਮਤਲਬ ਇਸ਼ਨਾਨ ਬਣਿਆ ਦਾ ਵੈ, ਬਹੁਤ ਅੱਛੇ-ਅੱਛੇ ਗੁਰਦੁਆਰੇ ਨੇ ਉੱਥੇ ਅਸੀਂ ਆਪਣੀ ਮੇਰੀ ਜਿਹੜ ਮੇਰਾ ਇੱਕ ਦਿਓਰ ਏ ਨਾ ਉਹਨੂੰ ਉਹਦੀ ਵੋਟੀ ਨੂੰ ਅਸੀਂ ਕਹਿ ਕੇ ਗਏ। ਅਸੀਂ ਕਿ ਐ ਲੱਗੇ ਦੇ ਨੇ ਤੇਲ ਪੌਦੇ ਉਹਨੂੰ ਪਾਣੀ ਪੂਣੀ ਪਾ ਦਹੀਂ, ਉਹਨੇ ਪਾਏ ਹੀ ਨਹੀਂ ਪਿੱਛੇ ਪਾਣੀ ਤੇ ਸਾਰੇ ਪੌਦੇ ਮਤਲਬ ਸਾੜ ਸੁੂੜ ਗਏ, ਉੱਥੇ ਹੀ
ਨਹੀਂ-ਨਹੀਂ ਗਲਤ ਹੈਗੀ ਏ, ਗਲਤ-ਗਲਤ-ਗਲਤ ਗੱਲ ਹੈ ਨਾ ਬੜੀ
ਫਿਰ ਮੇਰੀ ਮੰਮੀ ਆਈ, ਅਸੀਂ ਉਹ ਜਦੋ ਅਸੀਂ ਹਜ਼ੂਰ ਸਾਹਿਬ ਤੋਂ ਕਾਰ ਵਾਪਸੀ ਕੀਤੀ ਐ ਫਿਰ ਮੇਰੀ ਸੱਸ ਨੇ ਜਾ ਕੇ ਉ ਉੱਪਰ ਗਏ ਨੇ, ਪੌਦਿਆਂ ਨੂੰ ਪਾਣੀ ਪਾਏ ਨੇ ਫਿਰ ਥੋੜ੍ਹਾ ਜਿਹਾ ਮਤਲਬ ਠੀਕ ਹੋਏ ਨੇ। ਕਈ ਖ਼ਰਾਬ ਹੋ ਗਏ ਤੇ ਨਵੇਂ ਲਵਾ ਲਏ ਐ ਬਸ ਉਹ ਕਹਿੰਦੇ ਹਨੂੰ ਕੀ ਕਰ ਸਕਦੇ ਆ। ਖਰਾਬ ਹੋ ਗਏ ਤੇ ਹੋ ਗਏ।
ਜੀ,
ਹੋਰ ਤੁਸੀਂ ਸੁਣਾਓ?
ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਉਹ ਤੇ ਫੇਰ ਮੈਨੂੰ ਹੁਣ ਇਹ ਦੱਸੋ ਕਿ ਉਹ ਮੈਂ ਪੁੱਛ ਰਹੇ ਸੀ। ਔਰ ਦੇਖੋ,
ਹਾਂਜੀ-ਹਾਂਜੀ,
ਜੀ ਹੁਣ ਦੇਖੋ ਜੀ ਜੀ, ਹੁਣ ਦੇਖੋ ਦੀਵਾਲੀ ਆਣ ਵਾਲੀ ਐ ਤੇ ਹੁਣ, ਤੁਸੀਂ ਦੱਸੋ? ਕੀ ਤੁਸੀਂ ਤਿਉਹਾਰ ਵਗੈਰਾ, ਕਿਵੇਂ ਬਨਾਦੇ ਹੋ ਦਿੱਲੀ ਦੇਖੋ ਅਗਰ ਅਸੀਂ ਆਪਣੀ ਅਹ ਤਿਉਹਾਰੋ ਦੀ ਗੱਲ ਕਰੀਏ। ਤੇ ਨਾ ਅ ਦੀਵਾਲੀ ਸਭ ਤੋਂ ਵੱਡਾ ਅਸੀਂ ਤਿਉਹਾਰ ਮੰਨਦੇ ਆ।
ਅੱਛਾ ਹਾਂਜੀ,
ਦਿਵਾਲੀ ਹੋ ਗਈ ਸਾਡੇ ਗੁਰੂ ਨਾਨਕ ਦੇਵ ਜੀ ਜੈਯੰਤੀ ਹੋ ਗਈ ਠੀਕ ਐ ਜੀ ਤੇ ਫੇਰ ਹੁਣ ਹਾਂਜੀ-ਹਾਂਜੀ-ਹਾਂਜੀ ਜੀ ਤੇ ਹੁਣ ਤੁਸੀਂ ਦੀਵਾਲੀ ਦੇ ਬਾਰੇ ਦੱਸੋ ਦੀਵਾਲੀ ਚ ਕਿਵੇਂ ਸਜਾਵਟ ਕਰ ਦਿਓ ਸਾਫ਼ ਸਫਾਈਆਂ ਠੀਕ ਐ ਜੀ, ਅਸੀਂ ਅਗਰ ਦੇਖੀਏ ਮ ਅਗਰ ਆਪਣੀ ਗੱਲ ਕਰ ਤੇ, ਦੀਵਾਲੀ ਤੋਂ ਅਸੀਂ ਦਸ ਦਿਨ ਪਹਿਲੇ ਈ ਉੱਠ ਜਾਂਦੇ ਹਾਂ ਠੀਕ ਐ ਜੀ ਸਾਫ਼ ਸਫ਼ਾਈਆਂ ਕਰਨੀਆਂ ਸ਼ੁਰੂ ਕਰ ਦਿਨੇ ਆ। ਸ਼ੋਪਿੰਗ ਵਗੈਰਾ ਇਹ ਸਭ ਉਹ ਸਭ ਠੀਕ ਐ ਜੀ ਅਸੀਂ ਉਹ ਅਸੀਂ ਪਹਿਲ ਤੋਂ ਸੋਚ ਲੈਣੇ ਆ ਕਿ ਦਿਵਾਲੀ ਆਣ ਵਾਲੀ ਐ, ਅਸੀਂ ਪੂਰੀ ਫੈਮਿਲੀ ਇਕੱਠੇ ਬਹਿ ਕੇ ਅਸੀਂ ਬਜਟ ਫਿਕਸ ਕਰਦੇ ਕਿ ਹਾਂ ਵੀ ਦੀਵਾਲੀ ਚ ਇਤਨਾ ਪੈਸਾ ਮਤਲਬ ਕਿ ਖਰਚ ਕਰੇਗੇ। ਚਾਲੀ ਹਜ਼ਾਰ ਤ੍ਰੀਹ ਹਜ਼ਾਰ ਜੀ-ਜੀ ਤੇ ਫੇਰ ਸਾਫ਼ ਸਫ਼ਾਈਆਂ ਠੀਕ ਐ ਜੀ ਦੀਵਾਲੀ ਪਟਾਕੇ ਤੇ ਤੁਸੀਂ ਦੱਸੋ ਦੀਵਾਲੀ ਚ ਕੀ-ਕੀ ਕਰਦੇ ਹੋ
ਅਸੀਂ ਆਪਣੀ ਦਿਵਾਲੀ 'ਤੇ ਅਸੀਂ ਪਟਾਕੇ ਲੈ ਕੇ ਮਤਲਬ ਸਾਫ਼ ਸਫ਼ਾਈ ਕਰਨੇ ਆ ਮੇਰੀ ਮੰਮੀ ਨੇ ਸਾਸੂ ਮਾਂ ਅਸੀਂ ਪਿੱਛੋਂ ਕਾਰੀਗਰ ਨੂੰ ਲੈ ਕੇ ਆਣੇ ਆ ਉਹ ਸਾਰੇ ਕਮਰਾ ਕੁਮਰਾ ਸਾਫ਼ ਕਰਨੇ ਆ ਫਿਰ ਰਸੋਈ ਸਾਫ਼ ਕਰਨੇ ਆ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਨਵੇਂ ਕੱਪੜੇ ਲੈ ਕੇ ਦਿੰਦੇ ਆ ਕਹਿੰਦੇ ਨੇ ਸਾਨੂੰ ਤਾਂ ਕੱਪੜੇ ਚਾਹੀਦੇ ਨਵੇਂ ਬੱਚੇ ਜਿਨੇ ਸਾਡੇ ਬੱਚੇ ਨੇ ਕੱਪੜੇ ਲੈ ਕੇ ਆਣੇ ਫਿਰ ਦੀਵਾਲੀ ਸਾਡੇ ਘਰ ਦੀਵਾਲੀ ਚ ਸਾਡੇ ਫਰੂਟ ਬੜਾ ਆਂਦੇ ਦਿਵਾਲੀ ਤੇ ਸਾਡੇ ਘਰ
ਹਾਂਜੀ
ਸਾਡੇ ਘਰ ਤਾਂ ਐਨਾ ਫਰੂਟ ਆਂਦਾ ਫਰੂਟ ਆਂਦਾ ਡਰਾਈ ਫਰੂਟਸ ਆਂਦੇ ਨੇ ਫਿਰ ਅਸੀਂ ਯੂਸ ਕੱਢਦੇ ਰਹਿਣੇ ਆ ਫਿਰ ਉਸੀ ਰਾਤ ਵੈਸੇ ਨਾ ਸਾਡੇ ਘਰ ਦਿਵਾਲੀ ਘੱਟ ਮਨਾਣੇ ਆ ਅਸੀ ਤਾਂ ਗੁਰੂ ਉਹ ਗ ਗੁਰੂ-ਗੁਰੂ ਆ ਗੋਬਿੰਦ ਸਿੰਘ ਜੀ ਦੇ ਉਹ ਨੀ ਹੁੰਦੇ ਉਹ ਬਣਾਣੇ ਦਿਵਾਲੀ ਦਿਨ ਤੁਹਾਨੂੰ ਫਿਰ ਦੱਸਾਂਗੀ ਮੈਂ
ਜੀ-ਜੀ, ਜੀ ਤੇ ਫੇਰ ਦੀਵਾਲੀ ਹੁਣ ਦੀਵਾਲੀ ਆਣ ਵਾਲੀ ਐ ਤੇ ਫੇਰ ਮ ਤੋਂ ਹੁਣ ਸਲਾਹ ਕਰਦਾ ਮੈਂ ਕਿ ਪਟਾਕੇ ਅਸੀਂ ਕਿੱਥੋਂ ਲੈ ਕੇ ਆਈਏ ਪਰ ਅਗਰ ਪਟਾਕੇ ਤੋਂ ਯਾਦ ਆਇਆ ਦੇਖੋ ਪਟਾਕੇ ਬਿਲਕੁਲ ਵੀ ਚੰਗਾ ਨਹੀ ਹੁੰਦਾ ਠੀਕ ਐ ਜੇ ਪ੍ਰਦੂਸ਼ਣ ਇਸ ਤਰ੍ਹਾਂ ਫੈਲਦਾ ਬਲਕਿ ਪਟਾਕੇ ਕੇ ਖਰੀਦਣ ਹੈਲੋ ਜੀ-ਜੀ, ਜੀ ਹੁਣ ਪਟਾਕੇ ਤੁਸੀਂ ਅ ਖ ਅ ਖਰੀਦਦੇ ਹੋ ਤੇ ਪੰਜ ਦਸ ਹਜ਼ਾਰ ਰੁਪਏ ਤੁਸੀਂ ਲਗਾ ਕੇ ਪਟਾਕੇ ਖਰੀਦ ਦੇ ਓ ਤੇ ਇਸ ਤੋਂ ਤੁਸੀਂ ਬੱਚਿਆਂ ਨੂੰ ਠੀਕ ਐ ਜੀ ਕਿਤੇ ਬੱਚਿਆਂ ਨੂੰ ਪੈਸੇ ਦੇ ਦਿਓ ਜਾਂ ਫੇਰ ਉਹਨਾਂ ਦੀ ਡਾਇਟ ਖੁਰਾਕਾਂ ਲੈ ਕੇ ਆ ਜਾਓ ਕਿਉਂ ਜੇ ਦੇਖੋ ਪਟਾਕੇ ਨੂੰ ਤੁਸੀਂ ਫੋੜੋ ਜਾਂ ਪੈਸੇ ਨੂੰ ਤੁਸੀਂ ਆਪਣੇ ਹੱਥਾਂ ਨਾਲ ਮਾਚਿਸ ਨਾਲ ਅੱਗ ਲਗਾਓ ਇੱਕ ਹੀ ਗੱਲ ਹੈਗੀ ਐ
ਹਾਂਜੀ-ਹਾਂਜੀ, ਸਹੀ ਕਿਹਾ ਤੁਸੀਂ ਵੈਸੇ ਤਾਂ ਪਟਾਕੇ ਦੇ ਬ ਛੋੜਦੇ ਤੇ ਹੈਈ ਨੀ ਬੱਚਿਆਂ ਦੇ ਪਟਾਕੇ ਤੇ ਲੈਣ ਲੈਣੇ ਹੁੰਦੇ ਨੇ ਐਂ ਵੇਖ ਬੱਚਿਆਂ ਪਟਾਕੇ ਥੋੜ੍ਹੇ ਲੈ ਕੇ ਦੇ ਦੋ ਜ਼ਿਆਦਾ ਲਿਆ ਕੇ ਦੇਣ ਦੀ ਬਜਾਏ ਇੱਕ ਤਾਂ ਪ੍ਰਦੂਸ਼ਣ ਵੀ ਹੁੰਦਾ ਮਤਲਬ ਪ੍ਰਦੂਸ਼ਣ ਵੀ ਹੁੰਦਾ ਇੱਕ ਬੱਚਿਆਂ ਦੇ ਪਟਾਕੇ ਫਟਾਣਗੇ ਮਤਲਬ ਧੂੰਆਂ-ਧੂੰਆਂ ਹੋਏਗਾ ਹੂੰ ਪ੍ਰਦੂਸ਼ਣ ਵੀ ਐ ਬੱਚੇ ਰੁਕਦੇ ਵੀ ਤਾਂ ਨਹੀਂ ਨਾ ਉਹਨਾਂ ਨੇ ਲਿਆਣਾ ਈ ਲਿਆਣਾ ਆ ਕੱਲ ਦੂਜੇ ਬੱਚੇ ਨੂੰ ਵੇਖਣਗੇ ਉਹ ਕਹਿਣਗੇ ਉਹ ਬੱਚਾ ਵੇਖ ਪਟਾਕੇ ਫਟਾਂਦਾ ਵਾ ਸਾਡੇ ਕੋਲ ਹੈ ਹੀ ਨਹੀ ਲੈ ਕੇ ਦਿਓ ਫ ਉੱਥੇ ਬੱਚਿਆਂ ਪੇਸ਼ ਨਹੀ ਨਾ ਜਾਂਦੀ ਫੇਰ
ਬਸ ਸਹੀ ਕਹਿ ਰਹੀ ਹਾ ਸਹੀ ਗੱਲ ਆ
ਬੱਚ ਵੇਖਾ-ਵੇਖੀ ਮਤਲਬ ਘਰ ਦੇ ਅੰਦਰ ਕੋਈ ਬੱਚਾ ਨਾ ਇੱਕ ਇਕੱਲਾ-ਇਕੱਲਾ ਬੱਚ ਬੱਚਾ ਫਰਕ ਪੈ ਜਾਂਦਾ ਹੈ ਦੋ ਬੱਚਿਆਂ ਨਾਲ ਕੋਈ ਬੱਚਿਆਂ ਦੋ ਬੱਚਿਆਂ ਬੜਾ ਫਰਕ ਪੈ ਜਾਂਦਾ ਇੱਕ ਮੰਗਿਆ ਕਿ ਨਾਲ ਦੂਜਾ ਨਾਲ ਮੰਗਣ ਲੱਗ ਜਾਂਦਾ ਚੀਜ਼ਾਂ ਉਹ ਬੱਚੇ ਨੂੰ ਲੈ ਕੇ ਤੇ ਉਹ ਇੰਨਾ ਨਾ ਬਰਬਾਦੀ ਕਰੋ ਵੀ ਬੱਚੇ ਬ ਯਾਦ ਬੰਬ ਸੀ ਕਿਉਂ ਲੈ ਕੇ ਦਿੰਦੇ ਆ ਬੱਚਿਆਂ ਨੂੰ ਥੋੜੇ ਜਿਹੇ ਲੈ ਕੇ ਦਿਓ ਪੰਜ ਛੇ ਹਜ਼ਾਰ ਦੇ ਬੱਚਾ ਵੀ ਖੋ ਤੇ ਫੈਮਲੀ ਖੋਸ਼
ਸਹੀ ਕਹਿੰਦੇ ਵਧੀਆ ਜੀ ਵਧੀਆ ਹਾਂ ਸਹੀ ਕਹਿ ਰਹੇ ਹੋ ਜੀ-ਜੀ ਦੇਖ ਜ ਵੇਖੋ ਆਜ ਮੇਰੀ ਵੋਟੀ ਨੇ ਅਹ ਬੜੀ ਵਧ ਸਬਜ਼ੀ ਬਣਾਈ ਹੈ ਉਹ ਅੰਡੇ ਦੀ ਸਬਜ਼ੀ ਬਣਾਈ ਸੀ ਜੀ-ਜੀ।
ਅੱਛਾ ਅੱਜ-ਅੱਜ ਮੈਂ ਵੀ ਅੰਡੇ ਦੀ ਸਬਜ਼ੀ ਬਣਾਈ ਸੀ ਆਪਣੇ ਘੱਰ ਮੇਰੇ ਇੱਕ ਹਸਬੈਂਡ ਕ ਮੇਰੇ ਪਤੀ ਦੇਵ ਕਹਿਣ ਲੱਗ ਗੇ ਨੇ ਕਿ ਮੈਨੂੰ ਅੱਜ ਅੰਡੇ ਤਸ ਚਟ ਅੰਡੇ ਦੀ ਰੋਟੀ ਸਬਜ਼ੀ ਬਣਾ ਕੇ ਦਿਓ ਮੈਂ ਕਿਹਾ ਕੋਈ ਤੁਸੀਂ ਲੈਓ ਅਤੇ ਬਜ਼ਾਰੋਂ ਫਿਰ ਐੱਗ ਲੈ ਕੇ ਆਏ ਨੇ ਅਤੇ ਚਟ ਸਬਜ਼ੀ ਬਣਾਈਏ ਤੇ ਰੋਟੀ-ਰੁਟੀ ਖਾ ਕੇ ਹੁਣ ਸੋ ਚੁੱਕੇ ਨੇ ਅਸੀ ਵੀ ਸੋਨ ਦੀ ਤਿਆਰੀ ਕਰਦੇ ਹੋਏ ਮੈਂ ਕਿਹਾ ਚੱਲ ਕਿਸੇ ਦੇ ਨਾਲ ਗੱਲ ਕਰ ਲਈ ਹੋਣ ਵਿਹਲੀ ਹੋ ਗਈਆਂ ਬੱਚੇ ਦਿੰਦੇ ਨੇ ਨਾ ਫੋਨ-
ਦੀ ਬੜੀ ਵਧੀਆ ਗੱਲ ਹੁੰਦੀ ਏ। ਠੀਕ ਹੈ ਹਰ ਅਲੱਗ-ਅਲੱਗ ਬੰਦਿਆਂ ਨਾਲ ਗੱਲਾਂ ਮਤਲਬ ਕਿ ਬੰਦਿਆਂ ਨੂੰ ਕਰਨੀ ਚਾਹੀਦੀ ਐ ਠੀ ਜੀ ਮਿਲਣਾ ਚਾਹੀ ਚਾਹੀਦਾ ਠੀਕ ਹੈ ਜੀ ਨੌਲੇਜ ਆਂਦੀ ਹੈ ਠੀਕ ਹੈ ਜੀ। ਕਿ ਉਹ ਅਲੱਗ-ਅਲੱਗ ਬੰਦਿਆਂ ਨਾਲ ਰਹਿ ਕੇ ਉੱਠਕ- ਬੈਠਕ ਕਰ ਕਿਉ ਜੀ?
ਅੱਛਾ-ਅੱਛਾ ਹਾਂ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਆ। ਸਗੋਂ ਤੇ ਸਾਡਾ ਇਹ ਸਾਡਾ-ਸਾਡਾ-ਸਾਡਾ ਜੋ ਸਰਕਾਰੀ ਕਲਚਰ ਹੈ ਨਾ ਸਿੱਖਾਂ ਦਾ ਤਾਂ ਬਹੁਤ ਅੱਛਾ ਵੇ ਬੱਚਿਆਂ ਨੂੰ ਚਾਹੀਦਾ ਵੇ ਆਪਣਾ ਗੁਣਾ- ਅਪਣੇ ਸਿੱਖਾਂ ਬਾਰੇ- ਗ੍ਰੰਥ ਸਾਹਿਬ ਬਾਰੇ ਕੁਝ ਸਿੱਖਾਣ ਬੱਚੇ ਅੱਜ-ਕੱਲ੍ਹ ਸ਼ਰਾਰਤਾਂ ਜ਼ਿਆਦਾ ਕਰਦੇ ਨੇ ਇਹ ਚੀਜ਼ਾਂ ਵਲ ਉਹਨਾਂ
ਜੀ-ਜੀ-ਜੀ ਦੇਖ ਵੇਖੋ ਅਗਰ ਗੱਲ ਕਰਾਂ ਤੇ ਮਾ- ਪਿਓ ਤੇ ਵੀ ਆਦਾ ਬੜਾ ਕਿ ਬੱਚੇ ਨੂੰ ਮਤਲਬ ਕਿ ਜੇ ਜੇ ਸਰੇ ਬੰਦਾ ਉੱਠੇ ਆਪਣੇ ਨਾਂ ਧੋ ਕੇ ਗੁਰਦੁਆਰੇ ਜਾਵੇ ਆਪਣੇ ਬੱਚਿਆਂ ਨੂੰ ਨਾਲ ਲੈ ਜਾਵੇ ਗੁਰਦੁਆਰੇ। ਜੀ ਸਿੱਖੀ ਨਾਲ ਜੋੜ ਕੇ ਰੱਖਣ ਜੀ-ਜੀ।
ਚਲੋ ਵਧੀਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਸਾਨੂੰ- ਫਿਰ ਕੱਲ੍ਹ ਸਵੇਰੇ ਫਿਰ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ।